ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ
ਹੋਰ ਕੀ ਹਾਲ ਚਾਲ ਹੈ
ਤੁਸੀਂ ਅੱਜ ਬੜੇ ਦਿਨਾਂ ਬਾਅਦ ਮੈਨੂੰ ਕੋਲ ਕੀਤੀ ਹੈ ਕਿੰਨੇ ਦਿਨ ਹੋ ਗਿਆ ਵਧੀਆ ਵਧੀਆ ਭਾਜੀ ਸਭ ਵਧੀਆ ਠੀਕ ਜੀ ਸੁਣਾਓ
ਐ ਵੀ ਨੀ ਮਿਲਦਾ ਨਾ ਹੁਣ ਨਾ ਅੱਜ ਟਾਈਮ ਮਿਲਿਆ ਮੈਂ ਕੰਨਾਂ ਤੇ ਫੋਨ ਲਾਇਆ ਜੇ ਕੰਨਾਂ ਤੇ
ਹਾਂ ਤੁਸੀਂ ਬੜਾ ਹੀ ਵੈਸੇ ਖਰਾਬ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਪਤਾ ਹੈ ਕਿੰਨੇ ਦਿਨ ਹੋ ਗਏ ਨੇ ਸਾਨੂੰ ਗੱਲ ਕੀਤੀਆਂ ਮੈਂ ਸੋਚਦੀ ਸੀ ਮੈਂ ਕਿਹਾ ਭਾਜੀ ਦਾ ਕੋਲ ਨਹੀਂ ਆਇਆ ਬਸ ਉਦੋਂ ਫੰਕਸ਼ਨ ਤੇ ਆਏ ਸੀ ਉਦੋਂ ਬਿਜੀ ਸੀਗੇ। ਟਾਈਮ ਨਹੀਂ ਮਿਲ ਲੈ ਸੈ ਨੂੰ ਗਾਰਕ ਤੇ ਮੈਂ
ਹਾਂ ਤੁਸੀ ਫੰਕਸ਼ਨ ਤੇ ਆਏ ਸੀ ਨਾ ਮੈਂ ਵੀ ਥੋੜਾ ਬਿਜੀ ਸੀ ਹੋਰਾਂ ਦੇ ਵਿੱਚ ਅੱਛਾ। ਆਇਆ, ਗਿਆ ਲੱਗਿਆ ਸੀ ਤੁਆਨੂੰ ਪਤਾ ਗੈਸਟ ਆਏ ਦੇ ਸੀ। ਸਬ ਨੂੰ ਤੋਰਨਾ ਉਸ ਵਜਾ ਤੋਂ ਮੈਨੂੰ ਥੋੜਾ ਟਾਈਮ ਨੀਂ ਸੀ ਮਿਲ ਰਿਹਾ। ਤੇ ਮੈਂ ਕਿਹਾ ਤੁਸੀਂ ਸੋਚਦੇ ਹੋਣੇ ਔ ਕਿ ਅ
ਨਈਂ ਨਈਂ ਐਸੀ ਕੋਈ ਗੱਲ ਨਈਂ, ਨਈਂ ਨਈਂ ਮੈਂ ਸਮਝ ਸਕਦੀ ਆ ਤੁਡੀ ਗੱਲ ਤਾਂ ਹੀ ਮੈਂ ਮੈਂ ਵੀ ਤਾਂ ਹੀ ਤੁਹਾਨੂੰ ਕਿਹਾ ਹੀ ਨੀ ਮੈਂ ਕਿਹਾ ਚਲੋ ਲੱਗੇ ਤੇ ਨੇ ਤੁਹਾਨੂੰ ਪਤਾ ਗੈਸਟ ਸਾਰਿਆਂ ਨੂੰ ਸਾਡੀ ਤਾਂ ਚਲੋ ਘਰ ਵਾਲੀ ਗੱਲ ਹੈਗੀ ਵੈਸੀਂ ਕੀ ਨਾਰਾਜ਼ ਹੋਣਾ ਬਾਕੀ ਤੁਆਨੂੰ ਪਤਾ ਹੁਣ ਤੁਹਾਡੇ ਪ ਬੇਟੇ ਦੇ ਇਲ ਵਗੈਰਾ ਸਾਰੇ ਆਏ ਸੀ ਫਿਰ ਉਹਨਾ ਨੂੰ ਪਹਿਲੇ ਉਹਨਾਂ ਨੂੰ ਅਟੈਂਡ ਕਰਨਾ ਜਰੂਰੀ ਐ ਨਾਂ ਤੇ ਤਾਂ ਕਰਕੇ ਮੈਂ ਫਿਰ ਤਾਂ ਮੈਂ ਤੁਹਾਨੂੰ ਫਿਰ ਜਿਆਦਾ ਕਿਹਾ ਵੀ ਨੀਂ, ਤਾਂ ਹੀ ਮੈਂ ਫਿਰ ਕਾਲ ਵੀ ਨੀ ਕੀਤੀ, ਉਸ ਤੋਂ ਬਾਅਦ ਫੰਕਸ਼ਨ ਤੋਂ ਆਏ ਸੀ। ਵੈਸੇ ਵੀ ਅਸੀਂ ਬਹੁਤ ਥੱਕ ਗਏ ਸੀ ਬੜੀ ਥਕਾਵਟ ਹੋ ਗਈ ਸੀ। ਤੇ ਇਸ ਕਰਕੇ ਫਿਰ ਕਿੰਨੇ ਦਿਨ ਤੇ ਤੁਸੀਂ ਮੰਨਨਾ ਸਾਡੀ ਥਕਾਵਟ ਈ ਨਈਂ ਲੱਥੀ ਤੁਨੂੰ ਪਤਾ ਕੀ ਚੱਲ ਇੰਨਾ ਲੰਬਾ ਸਫ਼ਰ ਪਹਿਲੇ ਆਓ ਜਾਓ ਫਿਰ ਦੋ ਤਿੰਨ ਦਿਨ ਲਈ ਵੈਸੇ ਪੈਕਿੰਗ ਜਾਣ ਲੱਗਿਆ ਪੈਕਿੰਗ ਕਰੋ ਫੇਰ ਆਓ।
ਹਾਂ ਮੈਂ ਤੁਆਨੂੰ ਹੁਣ ਤਾਂ ਫੋਨ ਕੀਤਾ ਸੀ ਅਗਲੇ ਮਹੀਨੇ ਨਾ ਅਸੀਂ ਪਾਠ ਕਰਾਣਾ ਸੀ ਸੁਖਮਨੀ ਸਾਹਿਬ ਦਾ, ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਫੋਨ ਕਰਾਂ ਬਈ ਉਸ ਟਾਈਮ ਤੇ ਚਲੋ ਮੇਲ ਨਹੀਂ ਹੋਇਆ ਵੈਸੇ ਤੇ ਅਸੀਂ ਨਾ ਘਰ-ਘਰ ਦਾ ਹੀ ਫੰਕਸ਼ਨ ਸਾਡਾ ਬਟ ਮੈਂ ਫੇਰ ਵੀ ਤੁਆਨੂੰ ਤਾਂ ਹੀ ਫੋਨ ਕੀਤਾ ਐ ਮੈਂ ਕਿਹਾ ਤੁਸੀਂ ਆਓ ਤੁਸੀਂ ਅਸੀਂ ਥੋੜ੍ਹਾ ਬਹ ਵਾਂਗੇ ਗੱਲਾਂ ਬਾਤਾਂ ਕਰਾਂਗੇ ਨਾ ਤੁਸੀਂ
ਹਾਂ ਨਈਂ ਨਈਂ, ਹਾਂ ਨਈਂ ਗੱਲ ਸਹੀ ਐ ਤੁਆਡੀ ਐ ਵੀ ਗੱਲ ਸਈ ਬਾਕੀ ਮੈਂ ਬਣਾਵਾਂਗੀ ਪ੍ਰੋਗਰਾਮ ਨਈਂ ਨਈਂ ਲਾਵਾਂਗੀ, ਮੈਂ ਅਗ ਕੈਰੀ ਸੀ ਮੈਂ ਕਿਆ ਕਿ
ਸਰ ਤੁਸੀਂ ਕੰਮ ਕਰੋ ਤੁਸੀਂ ਛੁੱਟੀਆਂ ਤੇ ਨਾ ਪੇਕੇ ਰਹਿਣ ਦੋ। ਤੁਸੀਂ ਸਾਡੇ ਵੱਲ ਆ ਜਾਓ, ਆਪਣਾ ਹਫ਼ਤਾ ਰਹੋ। ਸਾਡੇ ਵੱਲ ਨਾਲੇ ਪਾਠ ਐ ਉਸ ਤੋਂ ਬਾਅਦ ਆਪਣਾ ਪੰਦਰਾਂ ਤਰੀਕ ਦਾ ਪਾਠ ਵਗ਼ੈਰਾ ਹੋ ਗਿਆ ਭੋਗ ਵਗੈਰ੍ਹਾ ਪਏਗਾ ਉਸ ਤੋਂ ਬਾਅਦ ਤੁਸੀਂ ਚਲੇ ਜਾਣਾ ਆਪਣਾ
ਮੈਨੂੰ ਇੱਦਾਂ ਲੈਂਦੇ ਹਾਂ ਮੈਂ ਵੈਸੇ ਬਣਾ ਤ ਹੀ ਸੀ ਆਣ ਦਾ ਪ੍ਰੋਗਰਾਮ ਹੁਣ ਤੁਸੀਂ ਆ ਕੇ ਮੈਂ ਕੈਂਸਲ ਕਰਨਾ ਪੈਣਾ ਮਨਾ ਕਰਦਾਂਗੀ ਮੈਂ ਉਨ੍ਹਾਂ ਨੂੰ ਮੈਂ ਕਹਿੰਦਾ ਕਿ ਇਸ ਵਾਰ ਮੈਂ ਇੱਧਰ ਨਹੀਂ ਆ ਸਕਦੀ ਤੇ ਮੈਂ ਇਸ ਵਾਰ ਤੁਆਡਾ ਪ੍ਰੋਗਰਾਮ ਕੁਛ ਹੋਰ ਬਣ ਗਿਆ ਪਰ ਮੈਂ ਦੱਸਣਾ ਨੀ ਤੁਆਡਾ ਨੀ ਦਸਣ ਉਨ੍ਹਾਂ ਉਨਾਂ ਨੂੰ ਦੱਸਿਆ ਉਨ੍ਹਾਂ ਨੇ ਹੋਰ ਨਾਰਾਜ਼ ਹੋਣਾ ਉਹਨਾਂ ਨੇ ਕਹਿਣਾ ਦੱਸੋ ਤੁਸੀਂ ਆਪਣੇ ਇੱਧਰ ਨੀਂ ਆ ਰਹੇ ਤੇ ਉੱਧਰ ਜਾ ਰਹੇ ਔ, ਮੈਂ ਉਹਨਾਂ ਨੂੰ ਕਹਿਣਾ ਅਸੀ ਕਿਤੇ ਬਾ ਬਾਰ ਹੀ ਚੱਲੇ ਆਂ, ਆਊਟ ਔਫ ਚੱਲੇ ਆਂ। ਤੇ ਮੈਂ ਦੱਸਣਾ ਈਂ ਨਈਂ ਮੈਂ ਦੇਸ ਦੱਸੋ ਤੁਹਾਨੂੰ ਇਸ ਕਰਕੇ ਮੈਂ ਕੋਈ ਨੀ ਮੈਂ ਤੁਹਾਡੇ ਕੋਲ ਬਣਾ ਲੈਣਾ ਹੋਰ ਬੱਚੇ ਵੀ ਬੱਚੇ ਵੀ ਕਾਫੀ ਟਾਈਮ ਤੋਂ ਯਾਦ ਕਰ ਰਹੇ ਆ। ਸੀਗੇ ਕਹਿੰਦੇ। ਜਾਣਾ ਜਾਣਾ ਨਹੀਂ ਤੇ ਮੈਂ ਕਿਹਾ ਕੋਈ ਨੀ ਬੇਟਾ ਜਾਵਾਂਗੇ ਤੁਹਾਨੂੰ ਪਤਾ ਹੋਰ ਕਿੱਥੇ ਜਾਣਾ ਬੱਚਿਆਂ ਨੇ ਜਿੱਥੇ ਤੁਹਾਨੂੰ ਪਤਾ ਆਪਸ ਚ ਪਿਆਰ ਦਿਲ ਲੱਗੇ ਬੱਚਿਆਂ ਦਾ ਉੱਥੇ ਕਾਫੀ ਕੋਈ ਬੱਚਾ ਵੀ ਨੀ ਹੈਗਾ ਨਾ ਦਿਲ ਨੀ ਲੱਗਦਾ ਇਹਨਾਂ ਦਾ ਉ ਤੇ ਸਹੀ ਗੱਲ ਦੱਸਾਂ ਤੁਹਾਨੂੰ।
ਹਾਂਜੀ
ਫਿਰ ਬੱਚੇ ਉਦਾਸ ਹੋ ਲੈਂਦੇ ਨੇ ਫਿਰ ਮੇਰਾ ਆਪਣਾ ਮਨ ਵੀ ਥੋੜਾ ਹੋ ਜਾਂਦਾ ਮੈਂ ਕਹਿਣੀ ਹਾਏ ਬੱਚੇ ਆਏ ਨੇ ਬੱਚਿਆਂ ਦਾ ਦਿਲ ਨੀ ਲੱਗਿਆ
ਹਾਂ, ਨਹੀਂ ਤੁਸੀਂ ਇਸ ਵਾਰ ਆਓ ਸਾਡੇ ਵੱਲ ਅਸੀਂ ਤੁਹਾਡੇ ਮੈਂ ਕਿਹਾ ਤੁਸੀਂ ਆਓ ਅਸੀਂ ਬੱਚਿਆਂ ਨੂੰ ਵਾਟਰ ਪਾਰਕ ਲੈ ਜਾਵਾਂਗੇ ਸਾਡੇ ਇੱਥੇ ਐਨਾ ਵੀ ਵਾਟਰ ਪਾਰਕ ਐਚ ਟੂ ਓ ਕਰਕੇ ਅਸੀਂ ਉੱਥੇ ਲੈ ਜਾਗੇ ਹਾਂ ਸਾਡੇ ਇੱਥੇ ਇੱਕ
ਸਵੀਮਿੰਗ ਪੂਲ ਵਗੈਰਾ
ਹਾਂ ਸਭ ਨੇ ਤੁਹਾਨੂੰ ਖੁਦ ਪਤਾ ਹੋਏ ਵਾਟਰ ਪਾਰਕ ਮਤਲਬ ਸਵਿਮਿੰਗ ਪੂਲ ਹੋਏਗਾ ਆਪਣਾ ਵਾਟਰ ਪਾਰਕ ਸਾਰੀ ਮਤਲਬ ਲਾਈਕਸ ਬਣੀਆਂ ਹੋਣਗੀਆਂ
ਮਤਲਬ ਉਹ ਤਾਂ ਚਲੋ ਵਾਟਰ ਪਾਰਕ ਮੈਂ ਜਿੱਦੋਂ ਹੁੰਦਾ ਉਹ ਤਾਂ ਝੂਲ ਲੈ ਕੇ ਵੀ ਆ ਜਾਂਦੇ ਹੈ ਉਹ ਮਤਲਬ ਅਲੱਗ ਤੋਂ ਮੈਂ ਕਹਿੰਦੀ ਸੀ ਚਲੋ ਸਵੀਮਿੰਗ ਜਿੱਥੇ ਉਹ ਨੂੰ ਸਵਿਮ ਵੀ ਸਿਖਾਈ ਜਾਏ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਬੱਚਿਆਂ ਨੂੰ ਥੋੜ੍ਹਾ ਹੈਗਾ ਨਾ ਅਸੀਂ ਸਿੱਖਣਾ ਵੀ ਹਾਂ
ਸਾਡੇ ਇੱਥੇ ਜਿੰਮ ਖਾਨਾ ਕਲੱਬ ਹੈ। ਤੇ ਆਪਣਾ ਉੱਥੇ ਆਪਣਾ ਸਿਖਾਂਦੇ ਨੇ। ਨਾਲ ਹੈਗੇ ਓਥੇ ਬੰਦੇ
ਅੱਛਾ ਅੱਛਾ ਠੀਕ ਹੈ ਚਲੋ ਮੈਂ ਕਹਿਣੀ ਆ ਜਿਹੜੇ ਦੋ ਚਾਰ ਦਿਨ ਪੰਦਰਾਂ ਦਿਨ ਥੋੜੇ ਦਿਨ ਮੈਂ ਹੋਰ ਤੁਹਾਡੇ ਵੱਲ ਹੀ ਰਹਿ ਜਾਂਗੀ ਬੱਚਿਆਂ ਨੂੰ ਬ ਜ਼ਰੂਰੀ ਬੱਚੇ ਯਾਰ ਬੜਾ ਦਿਮਾਗ ਖਾਂਦੇ ਨੇ ਕਹਿੰਦੇ ਸਵੀਮਿੰਗ ਕਰਵਾਓ ਸਵੀਮਿੰਗ ਕਰਵਾਓ ਤੇ ਮੈਨੂੰ ਇੱਥੇ ਕੋਈ ਆਪਣਾ ਸਹੀ ਲੱਗਾ ਨੀ ਇੱਥੇ ਕੋਈ ਨਾ ਮਨ ਨੂੰ ਜਚਿੱਆ ਨੀ ਦੋ ਤਿੰਨ ਜਗ੍ਹਾ ਮੈਂ ਗਈ ਹਾਂ ਉੱਥੇ ਨਾ ਉਹਨਾਂ ਦਾ ਇੱਕ ਤਾਂ ਗੰਦਗੀ ਪਾਣੀ ਬਹੁਤ ਗੰਦਾ ਮੈਨੂੰ ਲੱਗਾ
ਸਾਡੇ ਇੱਥੇ ਤੇ ਪਾਣੀ ਦੇ ਵਿੱਚ ਨਾ ਕੈਮੀਕਲ ਵਗੈਰਾ ਪਾਂਦੇ ਨੇ ਅਗਰ ਕੋਈ ਜਿੱਦਾਂ ਅ ਮਤਲਬ ਪੰਜ ਪਾਣੀ ਅਗਰ ਗੰਦਾ ਹੋਏ ਨਾ ਆਪਣਾ ਪੂਰੀ ਲਾਈਨ ਬਣ ਜਾਂਦੀ ਉਥੇ ਯੈਲੋ ਕਲਰ ਦੀ ਪਤਾ ਲੱਗ ਜਾਂਦਾ ਕਿ ਬਈ ਹਾਂ ਕੀ ਐ ਪਾਣੀ ਦਿੰਦਾ ਸੀਗੇ ਜੋ ਵੀਏ
ਅੱਛਾ ਅੱਛਾ ਨਹੀਂ ਨਹੀਂ ਮੈਂ ਤਾਂ ਹੀ ਤੁਹਾਨੂੰ ਕਿਹਾ ਨਾ ਇੱਥੇ ਮੈਂ ਗਈ ਹਾਂ ਇੰਨਾ ਗੰਦਾ ਪਾਣੀ ਮੈਂ ਤਾਂ ਪਾਣੀ ਦੇਖ ਕੇ ਮੈਂ ਬਸ ਉਸੀ ਪੈਰੀਂ ਵਾਪਿਸ ਦੂਸਰੀ ਜਗ੍ਹਾ ਗਈ ਆ ਉੱਥੇ ਉੱਥੇ ਉਹਨਾਂ ਦਾ ਥੋੜਾ ਗੱਲ ਕਰਨ ਦਾ ਮੈਨੂੰ ਢੰਗ ਨੀ ਭਾਜੀ ਹੈਗੇ ਸੀਗੇ ਉਥੋ ਦਾ ਨਾ ਰਿਊਡਲੀ ਗੱਲ ਕਰਦੇ ਸੀ ਮੈਨੂੰ ਅੱਛਾ ਨੀ ਲੱਗਾ ਮੈਂ ਕਿਹਾ ਨਹੀਂ ਇਹ ਵੀ ਨੀ ਸਹੀ ਲੱਗ ਰਿਹਾ ਫੇਰ ਮੈਂ ਬੱਚਿਆਂ ਨੇ ਕਿਹਾ ਮੈਂ ਕਿਹਾ ਬੱਚੇ ਤੁਸੀਂ ਥੋੜਾ ਨਾ ਵੇਟ ਕਰੋ ਮੈਂ ਕੁਛ ਅੱਛਾ ਅਰੇਂਜ ਕਰਾਂਗੀ ਤੁਹਾਡੇ ਵਾਸਤੇ ਤੇ ਚਲੋ ਐ ਤੁਸੀਂ ਵਧੀਆ ਆਇਆ ਮੈਨੂੰ ਦੱਸਿਆ ਸ ਦਸ ਤਾ ਹੁਣ ਤਾਂ ਮੈਨੂੰ ਜਰੂਰ ਆਣਾ ਪੈਣਾ ਹੈ ਮਤਲਬ ਮੈਂ ਨਾ ਵੀ ਨੀ ਕਹਿ ਸਕਦੀ ਤੁਹਾਨੂੰ
ਨਹੀਂ ਤੁਸੀਂ ਆਓ ਤੁਹਾਨੂੰ ਪਤਾ ਕਿ ਆਪਣਾ ਘਰ ਤੁਹਾਡਾ ਕੋਈ ਦਿੱਕਤ ਥੋੜੀ ਮੈਂ ਕਹਿੰਦਾ ਮੈਂ ਇੱਕ ਅਸੀਂ ਤੁਸੀਂ ਬਾਹਰ ਜਾਣਾ ਨਹੀਂ ਬੁਲਾਇਆ
ਅੱਛਾ ਨੀ ਠੀਕ ਹੈ ਫੇਰ ਯਾਰ ਪਿਛਲੀ ਵਾਰ ਤੁਸੀਂ ਦੇਖੋ ਬੁਲਾਇਆ ਸੀ ਥੋੜਾ ਜਾ ਨਾ ਉਪਰਾ ਲੱਗਦਾ ਵੇ ਕੋਈ ਬਾਹਰੋਂ ਆਉ ਫੇਿਰ ਥੋੜਾ ਆਪਣੇ ਆਪ ਨੂੰ ਝਾਕਾ ਆਂਦਾ ਫੇਰ ਉਹ ਅਸੀਂ ਫਿਰ ਆਪਾਂ ਉਹ ਗੱਲਬਾਤ ਨੀ ਹੋ ਪਾਉਂਦੀ। ਉੱਥੇ ਬਹਿ ਕੇ ਹਸੀ ਮਜ਼ਾਕ ਕੋਈ ਅਸੀਂ ਆਪ ਚ ਹਸੀ ਮਜ਼ਾਕ ਕਰਨਾ ਐਵੇਂ ਅਗਲਾ ਬੰਦਾ ਤਾਂ ਪਤਾ ਨੀ ਕੀ ਕਰ ਰਹੇ ਨੇ ਹਨਾ ਅੱਛਾ ਨੀ ਲੱਗਦਾ ਤੇ ਚਲੋ ਇਹ ਵਧੀਆ ਤੁਸੀਂ ਇਸ ਵਾਰ ਮਤਲਬ ਘਰ ਦਾ ਹੀ ਰੱਖਿਆ ਘਰ ਘਰ ਦੇ ਹੋਣਗੇ। ਬਸ ਠੀਕ ਹੈ। ਫੇਰ ਤਾਂ ਅੱਛੀ ਗੱਲ ਹੈ। ਕੋਈ ਨੀ ਮੈਂ ਬਣਾ ਲਾਂਗੇ ਪ੍ਰੋਗਰਾਮ ਤੇ ਮੈਨੂੰ ਟਾਈਮਿੰਗ ਵਗੈਰਾ ਦੱਸ ਦੇਣਾ ਤੇ ਫਿਰ ਮੈਂ ਦੋ ਤਿੰਨ ਦਿਨ ਪਹਿਲੇ ਆ ਜਾਵਾਂਗੀ। ਗੀ ਤੇ ਹਫ਼ਤਾ ਇੱਕ ਫਿਰ ਮੈਂ ਰੁਕਾਂਗੀ ਕਿਉਂਕਿ ਫਿਰ ਮੈਂ ਕਲਾਸਿਸ ਹਫਤਾ ਬਹੁਤ ਹੈ ਨਾ ਕਲਾਸਿਸ ਲਈ ਕਿਆ ਜ਼ਿਆਦਾ ਦਿਨ ਲੱਗਣੇ ਆ
ਨਹੀਂ ਹਫਤਾ ਬੜਾ ਜੇ ਤਾਂ ਬੜਾ ਹਫ਼ਤਾ ਤੇ
ਬਹੁਤ ਇੰਨਾ ਕੁ ਚਲੋ ਥੋੜਾ ਬਹੁਤਦਾ ਆ ਹੀ ਜੇਵਾ ਬੱਚਿਆਂ ਨੂੰ ਬੇਸਿਕਸ ਸੀ ਆਜੇ ਕੋਈ ਗੱਲ ਨੀ ਨਾਲੇ ਸ਼ੌਕ
ਨਹੀਂ ਨਹੀਂ ਹਫ਼ਤੇ ਚ ਤਾਂ ਮੇਰੇ ਖਿਆਲ ਡੀਲ ਕਰ ਦੇ ਇੱਕ ਦਿਨ ਲੱਗਦਾ। ਸਮਝਣ ਨੂੰ ਬਾਕੀ ਦੀ ਪ੍ਰੈਕਟਿਸ ਉੱਤੇ ਡਿਪੈਂਡ ਕਰਦਾ ਜੇ ਇੱਕ ਦਿਨ ਉਹਨਾ ਨੇ ਸਮਝਾਉਣਾ ਵੈਂ। ਹਾਂ, ਬੱਚਾ ਕਿੰਨਾ ਮਤਲਬ ਐਕਟਿਵ ਹੈ। ਬੱਚਾ ਤੁਹਾਡਾ ਹੈ ਨਾ
ਹਾਂਜੀ, ਬਿਲਕੁਲ -ਬਿਲਕੁਲ ਠੀਕ ਹੈ। ਇਹ ਤਾਂ ਗੱਲ ਹੈ। ਵੈਸੇ ਐਕਟਿਵ ਦਾ ਤੁਹਾਨੂੰ ਪਤਾ ਹਾਈਪਰ ਐਕਟਿਵ ਹੈਗੇ ਨੇ ਬੱਚੇ ਤਾਂ ਇਹਨਾਂ ਤੋਂ ਤਾਂ ਬਸ ਇੱਕ ਵਾਰ ਦੱਸਣ ਦੀ ਦੇਰ ਭਾਜੀ ਫੇਰ ਤਾਂ ਤੁਸੀਂ ਕਹਿਣਾ ਇਹ ਕੀ ਗੱਲ ਮਤਲਬ ਇੱਕ ਵਾਰੀ ਜਾ ਕਹਿਣ ਦੀ ਦੇਰ ਏ ਕੋਈ ਗੱਲ ਪਤਾ ਲੱਗੀ ਤਾਂ ਨਾਲ ਹੀ ਉਹਦਾ ਪੂਰਾ ਚਿੱਠਾ ਫੜ ਕੇ ਬਹਿ ਜਾਂਦਾ
ਕਰਦੇ ਸੀ ਭੈਣ ਜ ਬਟੇ ਥੋੜੀ ਤੇ ਮੈਂਰੇ ਵੀ ਆਪਨ ਜਾ
ਨਹੀਂ ਇਹ ਤਾਂ ਗੱਲ ਸਹੀ ਕਿ ਤੁਸੀਂ ਬੱਚਿਆਂ ਨਹੀਂ ਕਰਨੀ ਫਿਰ ਵੀ ਥੋੜਾ ਬੱਚੇ ਕਈ ਵਾਰ ਬੰਦਾ ਪਰੇਸ਼ਾਨ ਵੀ ਹੋ ਜਾਂਦਾ ਹਨਾ ਘਰ ਦੇ ਤੁਹਾਨੂੰ ਪਤਾ ਸੋ ਕੰਮ ਘਰ ਦੇ ਕੰਮ ਕਰਨੇ ਫਿਰ ਮੈਂ ਬਿਜਨਸ ਮੇਰਾ ਦੇਖੋ ਮੈਂ ਓਨਲਾਈਨ ਸੂਟਸ ਵਰਤੀਆਂ ਕੰਮ ਨਾਲ- ਨਾਲ, ਹੈ ਨਾ। ਫੇਰ ਮੈਂ ਬੁਟੀਕ ਵੀ ਰੱਖੀ ਹੈ। ਬੁਟੀਕ ਦੇ ਵਿੱਚ ਕੁੜੀਆਂ ਨੂੰ ਦੇਖੋ ਸਿਲਾਈ ਵੀ ਸਿਖਾਣੀ ਆ ਤੇ ਤੁਹਾਨੂੰ ਪਤਾ ਫੀਰ ਉਹਦਾ ਥੱਕ ਜਾਂਦਾ ਕੱਲਾ ਜਨਾ ਘਰ ਕੋਈ ਹੋਰ ਹੈ। ਹੋਵੇ ਨਾ ਚਲੋ
ਬੜਾ ਔਖਾ ਜੀ। ਬਹਾਦਰੀ ਹੈ ਤੁਹਾਡੀ ਜੀ ਤੁਸੀਂ ਕਰਦੇ ਪਹੇ ਓ ਇਕੱਲੇ।
ਹਾਂ, ਨਹੀਂ -ਨਹੀਂ ਬੜਾ ਮੁਸ਼ਕਿਲ ਭਾਜੀ ਬਹੁਤ ਜਿਆਦਾ ਮੁਸ਼ਕਿਲ ਹੋ ਜਾਂਦੀ ਹੈ ਬਟ ਫਿਰ ਵੀ ਚਲੋ, ਅਰੇਂਜ ਕਰ ਲੈਂਦੇ ਹਾਂ। ਜਿੱਦਾਂ ਵੀ ਪਤਾ ਹੁਣ ਕਰਨਾ ਤਾਂ ਆਪ ਹੀ ਹੈ। ਹੈਨਾ ਕਿਸਨੂੰ ਕੀ ਲਿਆਓ ਹਨਾ ਤੇੇ ਦਾਂ ਤਾਂ ਮੈਂ ਲਈ। ਜਿੱਦਾਂ ਚਲੋ ਕੰਮਾਂ ਦੀ ਕਾਫ਼ੀ ਹੈਲਪਰਸ ਲਾਏ ਦੇ ਆਪਾਂ ਬਟ ਫਿਰ ਵੀ ਦੇਖੋ ਹੈਲਪਰਸ ਨੂੰ ਵੀ ਕਰਾਉਣਾ ਬੜਾ ਮੁਸ਼ਕਲ ਹੈ। ਉਹ ਵੀ ਇਕ ਕੰਮ ਹੈ। ਹਨਾ ਇਹ ਕਹਿੰਦੇ ਕਿ ਚਲੋ ਹੈਲਪਰ ਲਲਾਏ ਦੇ ਆ ਅਤੇ ਤੁਹਾਨੂੰ ਕੋ ਟੈਂਸ਼ਨ ਹੀ ਸਗੋਂ ਟੈਂਨਸ਼ਨ ਹੈ, ਕਿਉਂਕਿ ਉਹ ਫਿਰ ਧਿਆਨ ਰੱਖ ਰੱਖਣਾ ਪੈਂਦਾ ਹੈ। ਹਾਏ! ਕੋਈ ਚੀਜ਼ ਇੱਧਰ- ਉੱਧਰ ਤਾਂ ਨੀ ਹੋਵੇਈ ਅੱਜ ਕੱਲ ਓਦਾਂ ਵੀ ਕਿੰਨੀ ਕੁਸੀਂ ਸੁਣਦੇ ਹਾਂ ਕਿੱਥੇ ਆ ਚੋਰੀ ਹੋ ਗਈ। ਕਿਤੇ ਇਹ ਹੋ ਗਿਆ। ਤੇ ਹੁਣ ਫੇਰ ਜ਼ਿਆਦਾ ਤੇ ਧਿਆਨ ਰੱਖਣਾ ਪੈਂਦਾ ਏ ਫਰ ਨਾਲ-ਨਾਲ, ਹਾਂ ਮੈਂ ਤੁਹਾਨੂੰ ਉਹੀ ਦੱਸਿਆ ਨਾ ਫੇਿਰ ਮੈਨੂੰ ਤੁਹਾਨੂੰ ਪਤਾ ਇੱਕ ਸਾਈਡ ਤੇ ਕੁੜੀਆਂ ਚ ਖਾਣਾ ਤੇ ਇੱਕ ਸਾਈਡ ਤੇ ਇੱਤਰ ਦੇਖਣਾ ਦੂਸਰੇ ਸਾਈਡ ਬੱਚੇ ਕਹਿਣਗੇ ਆ ਮੰਮਾ ਬਣਾ ਦੋ ਫਿਰ ਮੈਨੂੰ ਬੜਾ ਮੁਸ਼ਕਿਲ ਕਈ ਵਾਰ ਹੋ ਵੀ ਜਾਂਦਾ ਹੈ।
ਹੁਣ ਤੁਸੀਂ ਆਓ ਤੁਸੀਂ ਹੁਣ ਛੁੱਟੀਆਂ ਲੈ ਕੇ ਆਵਣਾ ਸਾਡੇ ਤੇ ਪਲ ਵੀ ਲੋਕ ਛੁੱਟੀਆਂ ਤੇ ਆਏ ਨੇ ਜੇ ਕਦੀ ਭਾਲ
ਵੱਲਦਾ ਹੀ ਪੱਕਾ ਮੈਂ ਮਤਲਬ ਹੁਣ ਮੈਂ ਕਿਤੇ ਹੋਰ ਨੀ ਜਾਣਾ ਸੋਚ ਲਿਆ ਮੈਂ ਇੱਧਰ ਹੀ ਬਣਾਉਣਾ ਪ੍ਰੋਗਰਾਮ ਤੁਹਾਡੇ ਵੱਲ ਤੇ ਫ਼ੇਰ ਆਪਾਂ ਇੰਜੋਏ ਕਰਾਂਗੇ। ਠੀਕ ਹੈ ਨਾ
ਵਧੀਆ ਮੈਂ ਤੇ ਤੁਹਾਡਾ ਵੀੇ ਕਰ ਤੁਸੀਂ ਆਓਗੇ ਮੈਂ ਕਿਹਾ ਤੁਸੀਂ ਆਓਗੇ ਵੋ? ਤਰ ਪਾਰਕ ਚੱਲਾਂਗੇ ਆਪਣਾ ਸਾਡੇ ਇੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਗੁਰਦੁਆਰੇ ਨੇ ਬੜੇ ਸਾਡੇ ਇੱਥੇ ਮਤਲਬ ਸਿੰਘ ਸਭਾ ਗੁਰਦੁਆਰੇ ਉੱਥੇ ਵੀ ਸਮਾਗਮ ਹੁੰਦਾ ਏ। ਥੇ ਲੈ ਚਲਾਂਗੇ ਤੁਹਾਨੂੰ।
ਚਲੋ ਠੀਕ ਹੈ ਤੇ ਹੋਰ।
ਨਾਲੇ ਸਾਡੇ ਇ ਤੇ ਲੜੀ ਵੀ ਚਾਹੀਦੀ ਹੈ। ਹੋ ਦਿੱਲੀ
ਅੱਛਾ-ਅੱਛਾ-ਅੱਛਾ ਠੀਕ ਹੈ। ਹਾਂ ਨਹੀਂ-ਨਹੀਂ ਕੋਈ ਗੱਲ ਨਹੀਂ ਉਹ ਵੀ ਕੋਈ ਨੀ ਬਣਾ ਲਾਂਗੀ ਫੇਿਰ ਮੈਂ ਪੱਕਾ ਫਿਰ ਮੈਂ ਹੁਣ ਤੁਸੀਂ ਮੈਂ ਪੂਰੀ ਹੁਣੇ ਤੋਂਹੀ ਫੇਰ ਤਿਆਰੀਆਂ ਸ਼ੁਰੂ ਕਰ ਦਿੰਦੀ ਆ ਨਾ। ਤੇ ਫੇਿਰ ਅਸੀਂ ਪ੍ਰੋਗਰਾਮ ਬਣਾ ਲੈਂਨੇ ਹਾਂ
ਜਰੂਰ ਤੁਸੀਂ ਤੁਹਾਡੀ ਭ ਤੁਹਾਨੂੰ ਭੈਣ ਇਹਾਂ ਨੂੰ ਬੁਲਾਣੇ ਸਾਰੇ ਭੈਣ-ਭਰਾ ਇਕੱਠੇ ਹੋਣਗੇ ਆਪਣੇ।
ਹਾਂਜੀ-ਹਾਂਜੀ। ਇਹ ਤਾਂ ਗੱਲ ਹੈ ਸਹੀ ਕਿਹਾ ਤੁਸੀਂ। ਚਲ ਰੋਨਕ ਮੈਨੂੰ ਲੱਗੇਗਾ ਘਰ ਹੈ ਹੋਰ ਬ ਬੱਚੇ ਵੀ ਖੁਸ਼ ਹੋ ਜਾਣਗੇ।
ਬੱਚਿਆਂ- ਬੱਚਿਆਂ ਦਾ ਬੜਾ ਮਨ ਤੁਹਾਨੂੰ ਪਤਾ ਹੈ। ਤੁਹਾਡੇ ਹੱਥ ਤੁਹਾਨੁੰ ਬੱਚੇ ਤੁਹਾਡੇ ਖੇਲਦੇ ਰਹਿੰਦੇ ਨੇ ਮਨ ਲੱਗ ਜਾਂਦਾ
ਹਾਂ, ਨਹੀਂ ਉਹੀ ਤੁਹਾਨੂੰ ਕਿਹਾ ਨ ਮੈਂ ਹਾਂ, ਨਹੀਂ ਇਹ ਗੱਲ ਹੈ, ਬੱਚੇ ਖੁਸ਼ ਹੀ ਬਹੁਤ ਹੁੰਦੇ ਨੇ। ਬੱਚੇ ਸਗੋਂ ਆ ਕੇ ਕਹਿੰਦੇ ਅਸੀਂ ਉਧਰ ਹੀ ਜਾਣਾ ਮੈਂ ਕਹਿੰਦੀ ਹਾ ਨਹੀਂ ਨਹੀਂ ਮੇਰਾ ਵੀ ਮਨ ਕਰਦਾ ਹੈ ਪਰ ਫਿਰ ਬੱਚੇ ਉੱਥੇ ਉਦਾਸ ਹੋ ਜਾਂਦੇ ਨੇ ਫੇਰ ਮੈਂ ਕਹਿੰਦੀ ਨਹੀਂ ਇਸ ਵਾਰ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਨਾਲੇ ਸਾਰੇ ਕੰਮ ਹੋ ਜਾਣਗੇ ਬੱਚਿਆਂ ਨੂੰ
ਕੀ ਹੋਇਆ ਆਪਣਾ ਘਰ ਤੇ ਆਇਆ ਕਰੋ। ਆਪਣਾ ਘਰ ਏ ਤੁਹਾਡਾ ਭੈਣ ਜੀ ਕੋਈ ਏਸੀ ਵੈਸੀ ਗਲ
ਸੇਮ ਮੈਂ ਬਸ ਪੱਕੀ ਮੇਰੀ ਪੂਰੀ ਮਤਲਬ ਤਿਆਰੀ ਏ ਮੈਂ ਪਾਜੀ ਨਾਲ ਤੁਹਾਡੇ ਥੋੜੀ ਸਲਾਹ ਕਰ ਲਾਂਗੀ, ਅਸੀਂ ਫੇਰ ਦੇਖ ਲਾਂਗੇ ਕਿਸ ਦਿਨ ਬਣਾਉਣਾ ਪ੍ਰੋਗਰਾਮ, ਫੇਰ ਉਸਦੇ ਅਕੋਰਡਿੰਗ ਆਜਾ ਗੇ ਜਿੱਦਾ ਵੀ ਹੋਏਗਾ ਨਾ ਤੁਹਾਨੂੰ ਮੈਂ ਸਾਰਾ ਤੁਹਾਨੂੰ ਦੱਸ ਦਾਂਗੇ ਪ੍ਰੋਗਰਾਮ ਕੀ ਹੈਗਾ? ਤੇ ਫੇਰ -ਫਿਰ ਅਸੀਂ ਉਸ ਹਿਸਾਬ ਨਾਲ ਆਜਾ ਗੇ।
ਠੀਕ ਏ ਜੀ ਸਬ।
ਚਲੋ ਠੀਕ ਹੈ ਨਾ, ਹਾਂ, ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ।